ਹੈਲੋ
ਹਾਂਜੀ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
ਆਵਾਜ਼ ਬਹੁਤ ਘੱਟ ਆ ਰਹੀ ਹੈ ਤੁਹਾਡੀ।
ਅੱਛਾ
ਨਹੀਂ, ਬਹੁਤ ਘੱਟ ਆ।
ਇੱਕ ਸੈਕਿੰਡ
ਕੀ ਕਰਦੇ ਸੀ?
ਆ ਗਈ।
ਹਾਂਜੀ, ਕੀ ਕਰਦੇ ਸੀ?
ਕੁਛ ਨੀ ਬਸ ਬੈਠੀ ਹੋਈ ਸੀ।
ਠੀਕ ਹੈ ਹੋਰ ਸਭ ਠੀਕ-ਠਾਕ?
ਹਾਂਜੀ ਤੁਸੀਂ
ਵਧੀਆ-ਵਧੀਆ ਜੀ ਕੀ ਕਰਦੇ ਸੀ?
ਨੈਟਵਰਕ ਇਸ਼ੂ ਹੈ ਸ਼ਾਇਦ ਨਾ ਕਾਲ ਸਿੱਧੀ ਆਵਾਜ਼ ਨਹੀਂ ਆ ਰਹੀ।
ਹਾਂਜੀ ਕੀ ਕਰ ਰਹੇ ਸੀ ਮੈਂ ਕਿਹਾ?
ਕੁਛ ਨੀ ਬਸ ਕੱਪੜੇ ਠੋਪਰੀ ਦੀ।
ਠੀਕ ਹੈ, ਹੋਰ ਸਵੇਰ ਦੀ ਰੋਟੀ ਪਾਣੀ ਹੋ ਗਿਆ?
ਰੋਟੀ ਬਣ ਗਈ। ਹਾਂ ਨਾਸ਼ਤੇ ਹੋ ਗਏ ਨੇ ਬਸ ਰੋਟੀ ਖਾਣ ਹੀ ਲੱਗੇ ਨੇ।
ਹਾਂਜੀ
ਹਾਂਜੀ, ਮੈਂ ਬਣਾਇਆ ਇਡਲੀ।
ਓਕੇ ਉਹ ਕਿਵੇਂ ਬਣਦੀ ਆ?
ਹਾਂਜੀ
ਚਾਵਲ ਭਿਗੋ ਕੇ ਨਾ, ਤੇ ਫਰਮੰਟ ਫਿਰ ਉਸਦੇ ਬਾਅਦ ਦੂਏ ਦਿਨ ਮਤਲਬ ਕੱਲ ਰਾਤੀ ਜੇ ਤਰ੍ਹਾਂ ਗ੍ਰਾਈੰਡ ਕਰਕੇ ਰੱਖ ਦਿੱਤੇ ਸੀ ਨਾ ਮੈਂ ਬੈਟਰ
ਹਾਂਜੀ- ਹਾਂਜੀ- ਹਾਂਜੀ
ਤੇ ਪੱਤਰ ਕੀ ਆ ਬਣਾ ਹੈ ਡੋਸਾ
ਹਾਂਜੀ
ਹਾਂ ਸਿਫਿਨਜ ਡੋਸਾ ਦਿੱਤਾ ਸੀ ਤੇ
ਹਾਂ ਭਾਂਡੇ ਵਗੈਰਾ ਦੇ ਵਿੱਚ ਤਿਆਰ ਹੁੰਦਾ ਜਾਂ ਕਿਵੇਂ?
ਹਾਂਜੀ
ਕਿਸੇ ਭਾਂਡੇ ਦੇ ਵਿੱਚ ਤਿਆਰ ਕਰਦੇ ਹੋਏ ਡੀ ਜਾਂ ਕਿਵੇਂ?
ਹਾਂ-ਹਾਂ ਉਸਦਾ ਅਲੱਗ ਭਾਂਡਾ ਹੁੰਦਾ ਨਾ। ਇਡਲੀ ਦਾ। ਸਟੀਮਰ 'ਚ ਪਾ ਕੇ ਤੇ ਭਾਂਡੇ ਦੇ ਤਰਾਂ ਸਟੀਮਰ ਚ ਰੱਖ ਕੇ ਫਿਰ ਉਸੇ ਚ ਪਾਣੀ
ਹਾਂਜੀ ਕਿਨੂੰ ਖਾਣਾ ਮਤਲਬ ਹੋਰ ਕੀ ਬਣਾਉਂਦੇ ਆ ਉਹਦੇ ਨਾਲ
ਦਾਲ ਸਾਂਬਰ ਬਣਾਉਣਾ
ਠੀਕ ਹੈ ਉਹਦੇ ਵਿੱਚ ਕੀ- ਕੀ ਪਾਂਦੇ ਹੁੰਦੇ ਹਾਂ ਕਿਵੇਂ ਬਣਦਾ ਉਹ
ਹਾਂ ਤੁਸੀਂ ਨੀ ਬਣਉਂਦੇ
ਨਹੀਂ ਤਾਂ ਹੀ ਪੁੱਛ ਰਹੀ ਸੀ ਨਾ ਵੀ ਕਿਵੇਂ ਬਣਦਾ ਉਹ
ਹਾਂ - ਹਾਂ ਦਾਲ ਤੇ ਚਾਵਲ ਭਗੋ ਕੇ ਨਾ ਤੇ ਉਸਦਾ ਚਾਰ ਪੰਜ ਤੇ ਬੈਟਰ ਬਣਾ ਕੇ ਤੇ ਫਿਰ ਪਰਮਨੈਂਟ ਹੋਣਾ ਚਾਹੀਦਾ ਬਾਰਾਂ ਤੇਰਾਂ ਜਿਸ ਤਰ੍ਹਾਂ ਰੈ ਰਿਪੀਟ ਲੋ ਨਾ ਮਿਕਸਰ ਮਿਕ੍ਸੀ ਚੋਂ ਕਢ ਲੋ ਬੈਟ
ਹਾਂਜੀ
ਤੇ ਦੂਏ ਦਿਨ ਬਣਾ ਲੋ ਸਵੇਰੇ
ਠੀਕ ਹੈ ਮਤਲਬ ਇਹਦੇ ਨਾਲ ਚਟਨੀ ਵਗੈਰਾ ਸੋਸ ਵਗੈਰਾ ਵੀ ਬਣਾਉਂਦੇ ਹਾਂ ਜਾਂ ਫਿਰ ਵੀ ਏਦਾਂ
ਚਟਨੀ, ਸਾਂਬਰ
ਹਾਂਜੀ ਉਹਦੇ ਬਾਰੇ ਦੱਸਿਓ ਕਿਵੇਂ ਹਾਂ ਸਾਂਬਰ ਕਿਵੇਂ ਬਣਦਾ
ਹ ਹਰ ਹਰ ਹਰ ਦੀ ਦਾਲ ਹੁੰਦੀ ਨਾ ਜਿਹੜੀ
ਹਾਂਜੀ
ਹਾਂ ਉਸਦੇ ਵਿੱਚ ਪਿਆਜ, ਟਮਾਟਰ ਕੁਛ ਸਬਜ਼ੀਆਂ ਪਾਦੋ ਕੱਟ ਕੇ
ਹਾਂਜੀ
ਹਾਂ ਜਿਸ ਤਰ੍ਹਾਂ ਕੀਆ ਲਕੋਈ ਵਗੈਰਾ
ਇਹ ਜ ਦੂਜੀਆਂ ਸਬਜ਼ੀਆਂ ਬਣਦੀਆਂ ਉਵੇਂ ਬਣਦੀ ਹੁੰਦੀ ਆ
ਉਨੇ ਮੇ ਦਾਲ ਵਰਗੀ ਹੁੰਦੀ ਆ
ਓਕੇ
ਹਾਂ ਦਾਲ ਪਤਲੀ ਪੰਪ ਦਾਲ ਤੇ
ਤਾਂ ਉਵੇਂ ਹੀ ਲੱਗਦਾ ਜਿਵੇਂ ਦੂਜੀ ਵਾਰੀ ਹੂ ਹੂ ਹੂ
ਜੀਰਾ ਕੜੀ ਪ ਸੜੇਥੇ ਡਰਾਈ ਖਾਂਦੇ ਨੇ ਹਨਾ
ਹਾਂਜੀ
ਰਾਈਸ ਜੀਰਾ ਖੜੀ ਪੱਤਾ ਹੋਰ ਲਸਨ ਸਾਂਬਰ ਮਸਾਲ
ਹਾਂਜੀ
ਜਿੱਦਾਂ ਤੜਫਦੇ ਅਤੇ
ਠੀਕ ਹੈ ਇੱਕ ਨਾ ਉਹ ਬਣਾਉਂਦੇ ਆ ਅ ਜਿਹੜਾ ਪੀਲੇ ਰੰਗ ਦਾ ਹੁੰਦਾ ਡੋਕਲਾ ਜਿਹਨੂੰ ਕਹਿੰਨੇ ਆ ਨਾ
ਡੋਕਲਾ ਹਾਂ ਤੁਸੀਂ ਬਣਾਦੇ ਹੋ ਨੇ
ਨਈ ਇੱਕ ਦੋ ਵਾਰ ਬਣਾਇਆ ਸੀਗਾ ਜਣੀ ਉਹਦੇ ਵਿੱਚ ਨਾ ਪਾਣੀ ਜਿਹੜਾ ਵਾ ਜਦੋਂ ਆਪਾਂ ਮਤਲਬ ਕਿ ਭਾਫ ਦੇ ਉੱਤੇ ਰੱਖਦੇ ਹਾਂ ਕੜਾਹੀ ਦੇ ਵਿੱਚ ਪਾ ਕੇ ਤੇ ਉਹ ਜੇਹੜਾ ਪਾਣੀ ਹੁੰਦਾ ਨਾ ਸਾਰਾ ਭਾਫ਼ ਵਾਲਾ ਉਹਦੇ ਵਿੱਚ ਪੈ ਜਾਂਦਾ
ਅੱਛਾ।
ਜਿਹੜਾ ਬੋਕਸ ਆਪਾਂ ਵਿੱਚ ਰੱਖ
ਨਹੀਂ ਫਿਰ ਥੱਕ ਦੇ ਨੀ ਹੋਣਗੇ ਉਸਨੂੰ ਸਹੀ
ਕਿਵੇਂ?
ਉਸ ਜ ਦਿੰਦੇ ਨਾ ਤਾਂ ਉੱਪਰੋਂ ਜ ਤ ਟਕਣ ਰੱਖਣਾ ਟਕਣ ਰੱਖ ਜੋ ਸਟੀਮ ਬਾਹਰ ਨਾ ਨਿਕਲੇ
ਹਾਂਜੀ ਉਦਾਂ ਹੀ ਢੱਕ ਕੇ ਮਤਲਬ ਪੂਰਾ ਵੀ ਜਿੱਦਾਂ ਬਾਹਰ ਨਾ ਪਾ ਨਿਕਲੇ ਹਨਾ ਵੀ ਉਹਵੇਂ ਰੱਖ ਹਵਿਆ ਤੇ ਉਹ ਪਾਣੀ ਦੇ ਤੁੁਪਕੇ ਹੁੰਦੇ ਆ ਜਿਹੜੇ ਉਹ ਸਾਰੇ ਵਿੱਚ ਪੈ ਜਾਂਦੇ ਆ ਉਹਦੇ
ਅੱਛਾ ਨਹੀਂ-ਨਹੀਂ ਮੇਰਾ ਤਾਂ ਅੱਛਾ ਬਣਦਾ
ਪਾਣੀ ਨੋਰਮਲ ਪਾਉਂਦੇ ਹੋਵੋਗੇ ਨਾ
ਹਾਂ ਨਹੀਂ ਨਹੀਂ ਕੀ ਕਰਨਾ ਪਹਿਲੇ ਨਾ ਬੈਟ ਬੈਟਰ ਤਾਂ ਆੱਦਾ ਹੋਣਾ ਨਾ ਤੁਹਾਨੂੰ
ਹਾਂਜੀ
ਢੋਕਲੇ ਦਾ ਜਿਸ ਤਰ੍ਹਾਂ ਥੋੜੀ ਚੀਨੀ ਆਪਣੇ ਅ ਚੀਨੀ ਪਾਓ ਔਰ ਆਪਣੇ ਨਮਕ ਲੂਣ ਤੇ ਬਸ ਥੋ ਸਾਇਟਰ੍ਰਿਕ ਏਸਿਡ ਪਾ ਦੇਣਾ ਸਾਇਟਰ੍ਰਿਕ ਏਸਿਡ ਨਹੀਂ ਹੁੰਦਾ
ਹਾਂਜੀ ਹਾਂਜੀ
ਹਾਂ ਸੈਟ੍ਰਿਕ ਏਸਿਡ ਪਾ ਕੇ ਤੇ ਉਸਨੂੰ ਨਾ ਅੱਛੀ ਤਰ੍ਹਾਂ ਮਿਕ੍ਸ ਕਰ ਲੋ ਥੋੜੇ ਜਿਹੇ ਪਾਣੀ ਚ ਪਾ ਕੇ ਤੇ ਫੇਰ ਉਥੋਂ ਬੇਸਨ ਪਾ ਦੋ ਤੇ ਬੇਸਨ ਨ ਪੀ ਨ ਜਿਹੜਾ ਰੇਡੀਮੈਂਡ ਵਾਲਾ ਬੇਸਨ ਨੀ ਹੁੰਦਾ
ਹਾਂਜੀ
ਉਹ ਬੇਸਣ ਪਾਣਾ ਤੇ ਬੇਸਣ ਪ ਹਾਊਸ ਨਾਲ ਫੇਟਣਾ ਇੱਕ ਹੀ ਡਾਇਰਕਸ਼ਨ ਚ ਤੇ ਫਿਰ ਜ ਬ ਹੋ ਜਾਵੇ ਨਾ ਇ ਤਰਾਂ ਥੋੜਾ ਗਾੜਾ ਗਾੜਾ ਜਿਸ ਤਰ੍ਹਾਂ ਪਕੌੜੇ ਦਾ ਕਿਸ ਤਰ੍ਹਾਂ ਗਾੜਾ ਹੁੰਦਾ ਪਕੌੜੇ ਬਣਾਨਾ ਹਂ ਤੇ ਉਸਰ ਥੋੜਾ ਗਾੜਾ ਬੈਟਰ ਬੜ ਫਿਰ ਲਾਟ ਤੇ ਫਿਰ ਥੋੜਾ ਜ ਸੋਡਾ ਪਾ ਦੋ ਬਾਕੀ ਤੇ ਹੋਰ ਥੋੜਾ ਜਿਆ ਫੇਟੋ ਉਸਨੂੰ ਤੇ ਫੇਰ ਕੋਈ ਅੱਛੀ ਹਹ ਕੋਈ ਪਲੇਟ ਲੈ ਲਓ ਇਸ ਤਰ੍ਹਾਂ ਚੌੜੀ ਵਾਲੀ ਪਲੇਟ ਨੀ ਹੁੰਦੀ ਚੌੜੀ ਤੇ ਇਸ ਤਰ੍ਹਾਂ ਲੰਬ ਉੱਚੀ ਹੁੰਦੀ ਏ ਜੇਹੜੀ ਥੋੜੀ
ਹਾਂਜੀ ਹਾਂਜੀ
ਹਾਂ ਹਾਂ ਤੇ ਉਸ ਤਰਾ ਪਲੇਟ ਵਿੱਚ ਥੋੜਾ ਸਾ ਤੇਲ ਲਗਾ ਕੇ ਨਾ ਤੇ ਪਾ ਦੋ ਪਹਿਲੇ ਤਾਂ ਇੱਕ ਪਤੀਲੇ ਚ ਮਤਲਬ ਉਹ ਜਿਸ ਇਚ ੳਹ ਪਲੇਟ ਬੈਠੇਗੀ ਨਾ ਉਸ ਤਰ੍ਹਾਂ ਕੋਈ ਪਤੀਲਾ ਪਤੀਲੇ ਚ ਪਾਣੀ ਪਾ ਸਟਡ ਰ ਇਸਰਾ ਸਟਡਡ ਰ ਤੇ ਯਾ ਫਿਰ ਕੋਈ ਕੋਲੀ ਰੱਖ ਦੋ ਤੇ ਪਲੇਟ ਰੱਖ ਕੇ ਤੇ ਉੱਪਰ ਪੂਰਾ ਢਕ ਦੇਣੀ ਜਿਸ ਤਰ੍ਹਾਂ ਉਹ ਪਤੀਲਾ ਹੁੰਦਾ ਨਾ ਜਿਹੜਾ ਜੇੇ ਦੇ ਚ ਪਾਣੀ ਪਾ ਕੇ ਰੱਖਿਏ ਏਕ ਡੇਢ ਗਿਲਾਸ ਜਿਨਾਂ ਪਾਣੀ ਪਾ ਦੋ
ਹਾਂਜੀ
ਹਾਂ ਜ਼ਿਆਦਾ ਪਾਣੀ ਨੀ ਪਾਣਾ
ਹਾਂਜੀ ਹਾਂਜੀ
ਹਾਂ, ਤੇ ਮਸ ਤੂੰ ਸਟੀਮ, ਦੇ ਕੇ। ਪੰਦਰਾਂ, ਬੀਸ ਮਿੰਟ ਤੱਕ, ਸਟੀਮ ਦੇਣੀ।
ਹਾਂਜੀ।
ਹਾਂ, ਤੇ ਬਾਬੇ ਰਾਈ, ਜੀਰਾ, ਕੜੀ ਪਤਾ।
ਹਾਂਜੀ
ਪਾਣੀ ਪਾ ਕੇ ਤੜਕੇ ਦੀ ਥੋੜਾ ਪਾਣੀ ਪਾ ਕੇ ਥੋੜ੍ਹੀ ਜਿਹੀ ਸ਼ੱਕਰ ਪਾ ਕੇ ੳਨੂੰ ਦੇ ਦੋ
ਹਾਂਜੀ ਮੇਰੇ ਆਲਾ ਪਤਾ ਨੀ ਕੀ ਚੱਕਰ ਆ ਜਦੋਂ ਵੀ ਬਣਾਉਂਨੀ ਆ ਤੇ ਉਹਦੇ ਵਿੱਚ ਨਾ ਪਾਣੀ ਪੈ ਜਾਂਦਾ ਸਾਰਾ ਮਤ
ਫਿਰ ਪਾਣੀ ਜਿਆਦਾ ਪਾਂਦੇ ਹੋਣੇ ਤੁਸੀਂ ਨੀਚੇ
ਜੇ ਪਾਣੀ ਘੱਟ ਪਾਉਂਨੇ ਆ ਤਾਂ ਪੰਦਰਾਂ ਮਿੰਟ ਤੱਕ ਪੱਕਦਾ ਨਹੀਂ ਨਾ ਬਾਣਦਾ ਨੀ ਕੱਚਾ ਰਹਿ ਜਾਂਦਾ ਫੇਿਰ
ਮਿਡੀਅਮ ਗੈਸ ਤੇ ਰੱਖੋ ਨਾ ਦੀਦੀ ਤੁਸੀਂ ਜਿਆਦਾ ਤੇਜ ਵੀ ਨੀ ਮੀਡੀਅਮ ਗੈਸ ਤੇ ਉੱਪਰੋਂ ਜਿਹੜੇ ਜਿਹੜੇ ਪੀ ਨਾ ਉਹ ਪਾਾਂਡਾ ਔਤੋਂ, ਅੱਛੀ ਤਰਾਂ ਢੋਕੋ, ਜੋ ਭਾਪ ਬਾਹਰ ਨਾ ਨਿਕਲੇ। ਤੀ- ਨਾ ਨਕਲੇੈ
ਜਿਹਦੇ ਵਿੱਚ, ਮਤਲਬ ਕਿ ਉਹ ਘੋਲ ਪਾਇਆ ਹੁੰਦਾ। ਉਹਨੂੰ ਨੀ ਢਕਣਾ, ਤੇ ਉੱਪਰ ਨੂੰ ਹੀ ਢਕਣਾ।
ਪਾਣੀ ਪਾਿਆ ਨਾ ਆਪ ਸਟੀਮ ਲਈ
ਹੂੰ- ਹੂੰ।
ਇਸੇ ਸਟੀਮ ਨੂੰ, ਅੱਛੀ ਤਰਾਂ, ਬੈਠੇ ਇਸਾ ਕੁਛ ਰੱਖੋ।
ਠੀਕ ਹੈ। ਉਹਨੂੰ ਢੱਕਣਾ ਜਾਣੇ।
ਹਾਂ, ਟਕਣਾ ਜ਼ਰੂਰੀ ਆ।
ਹੂੰ- ਹੂੰ, ਹੂੰ।
ਹੋਰ?
ਹੋਰ, ਠੀਕ- ਠਾਕ, ਬਸ ਵਧੀਆ ਜੀ। ਇਹ ਮੈਂ ਪੁੱਛ ਰਹੀ ਸੀ। ਵੀ ਕਿਵੇਂ? ਕਿਵੇਂ ਬਣਦਾ? ਹਨਾ, ਕਿਉਂਕਿ ਇੱਕ ਵਾਰੀ ਬਣਾਇਆ। ਹਾ, ਸਵੇਰੇ ਉਹਦਾ, ਕਾਲੇ ਛੋਲਿਆਂ ਦੀ, ਸਬਜ਼ੀ ਬਣਾਈ ਸੀ।
ਅੱਛਾ।
ਹਾਂਜੀ। ਤੇ ਹੁਣ, ਦੁਪਹਿਰੇ, ਹਾਲੇ ਕੁਛ ਪਤਾ ਨਹੀਂ।
ਹਾਂ।
ਹਾਂਜੀ। ਹਾਂਜੀ। ਨਹੀਂ ਦੁਪਹਿਰੇ। ਦੁਪਹਿਰੇ, ਖਾਂਦੇ ਨੀ, ਨਾ।
ਅੱਛਾ, ਅਾ ਹੈ ਵੀ, ਹੋ ਜਾਂਦਾ।
ਹਾਂਜੀ। ਸਵੇਰੇ ਵੇਲੇ ਤਾਂ, ਥੋੜਾ ਲੇਟ ਖਾਂਦੇ ਨੇ। ਤੇ, ਤਾਂ ਕਰਕੇ।
ਅੱਛ-
ਹਾਂਜੀ। ਹੋਰ, ਤੁਹਾਡਾ ਹੋ ਗਿਆ?
ਹੋਣ, ਨਾਸ਼ਟ ਹੋ ਗਏ ਨੇ, ਬਸ ਸਬਰ ਮਤਲਬ। ਪਣੀ ਨਹੀਂ ਹੈ ਫੇਰ ਇਹ ਨ ਕਹਿੰਦੇ, ਸਾਂਬਰ ਤੇ ਰਾਈਸ ਖਾ ਲਤਾ ਥੋੜੇ ਚੌਲ ਬਣਾ ਦੇ, ਕਹਿੰਦਾ।
ਹਾਂਜੀ- ਹਾਂਜੀ।
ਹਾਂ ਬਸ, ਸਾਂਬਰ ਰਾਈਸ, ਹੋ ਜਾਣਗਾ ਦੁਪਹਿਰੇ।
ਹਾਂਜੀ।
ਹਾਂ।
ਤੇ, ਹੋਰ? ਹੋਰ ਵੀ ਕਾਫੀ ਕੁਛ, ਬਣਾ ਲੈਂਦੇ ਹੋਵਗੇ, ਤੁਸੀਂ ਘਰ ਚ ਤਾਂ।
ਹਾਂ, ਮੈਂ, ਬਹੁਤ ਕੁੱਝ, ਬਣਾ ਲੈਂਣੀ
ਹਾਂਜੀ। ਅਹ, ਇੱਕ ਤਾਂ ਆਪਣਾ, ਹੁੰਦਾ ਵਾ, ਤੇ ਏ ਬੜਾ ਪਾਓ। ਤੁਸੀਂ ਬੜਾ ਪਾਓ ਵੀ ਬਣਾ ਲੈਂਦੇ ਹੋ
ਇੱਕ ਮ ਨਾ ਆਵਾਜ਼ ਚਲੀ ਗਈ
ਇਦੇ ਹੀ ਚੱਲਣੁੰਦਾ ਵੜਾ ਪਓ ਵੜਾ ਪਓ ਵੀ ਬਣਾ ਲੈਂਦੇ ਹ
ਹਾਂ, ਵੜਾ, ਪਾਓ ਤਾਂ, ਬਹੁਤ ਫੇਮਸ ਹੈ। ਸਾਡੇ ਦਾ।
ਹਾਂਜੀ, ਉਹ ਮੈਂ ਵੀ, ਬਣਾ ਲੈਂਦੀ ਹਾਂ। ਹਾਂਜੀ। ਹਾਂਜੀ। ਇੱਕ ਵਾਰ ਮਹਾਰਾਸ਼ਟਰ ਚ। ਦਰ ਆਈ ਸੀ। ਉਦੋਂ ਟਰਾਈ ਕੀਤਾ, ਬਹੁਤ ਸਵਾਦ ਲੱਗਿਆ।
ਅੱਛਾ। ਹ। ਬਾਰਿਸ਼ ਕਰਦਾ ਇਸਰੋਂ ਕੁਝ ਖਾਣ ਦਾ ਹਨਾ
ਕਿੱਦਾਂ?
ਬਾਰ ਛੱਤ ਦਿਨਾਂ।
ਹਾਂਜੀ- ਹਾਂਜੀ।
ਹ
ਚਲੋ ਠੀਕ ਹੈ ਭੈਣ ਜ ਕਰਲੋ ਕੰਮ ਮੈਨੂੰ ਮਾੜਾ ਜ ਕੰਮ ਆ ਮੈਂ ਕਰ ਲਾਂ ਹਾਂਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ